ਹੈਲ ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਸਭ ਠੀਕ।
ਹਾਂਜੀ ਸਭ ਠੀਕ ਤੁਸੀਂ ਸੁਣਾਓ। ਹੋਰ ਕੀ ਕਰ ਰਹੇ ਸੀ।
ਬਸ ਬੈਠੇ ਸੀ ਮੈਂ ਕਿਹਾ ਚਲੋ ਤੁਹਾਨੂੰ ਕਾਲ ਕਰੀਏ। ਥੋੜ੍ਹੀ ਬਹੁਤ ਗੱਲ ਕਰੀਏ ਅ ਯਾਦ ਆਾਰ ਇਸ ਬੜੇ। ਬਸ ਸਭ ਵਧੀਆ ਹੋਰ ਸੁਣਾਓ ਬਰਸਾਤ ਹੋ ਰਹੀ ਤੁਹਾਡੀ ਸਾਈਡ ਨਹੀਂ।
ਹਾਂਜੀ ਹੋਰ ਬਰਸਾਤ ਹੋ ਰ ਪਿਛਲੇ ਚਾਰ ਪੰਜ ਦਿਨਾਂ ਤੋਂ ਲਗਾਤਾਰ ਹੀ ਹੋ ਰਹੀ ਹੈ। ਨਾ ਬਾਹਰ ਜਾ ਸਕਦੇ ਆ ਨਾ ਕੁਛ ਘਰ ਹੀ ਵੜੇ ਹੋ ਚਾਰ ਦਿਨ ਤੋਂ।
ਸਾਡੀ ਵੀ ਬਰਸਾਤ ਬਹੁਤ ਹੋ ਰਹੀ ਹੈ ਹਾਂਜੀ ਇੱਥੇ ਵੀ ਬਰਸਾਤ
ਅੱਛਾ ਬਾਹਰ ਬੂਰ ਤੇ ਨਿਕਲਿਆ ਨੀ ਦਾ ਨਾ ਹਾਂਜੀ ਖਾ ਲਿਤਾ ਅੱਛਾ ਹਾਂਜੀ ਮੈਨੂੰ ਵੀ ਹੁਣ ਕੁਛ ਸਮਾਨ ਚਾਹੀਦਾ ਸੀ ਮੈਂ ਤੇ ਬਲਿੰਕਟ ਕਰ ਲਿਤਾ ਥੋੜਾ ਜਿਹਾ ਕਿਚਨ ਦਾ ਸਮਾਨ ਚਾਹੀਦਾ ਸੀ ਉਹ ਬਲਿਂਕੀਟ ਵੱਲਿਆਂ ਬਾਰੀਸ਼ ਚ ਵੀ ਦੇਣ ਆਯਾ ਉਹਨਾਂ ਨੇ ਤੇ ਕੰਮ ਕਰਨਾ ਹੀ ਹੈ ਆਪਣਾ ਚ ਮ ਕੋਈ ਰਣਾ ਹੀ
ਸੜਕਾਂ 'ਤੇ ਬਹੁਤ ਪਾਣੀ ਭਰਿਆ ਦੈ
ਹਾਂਜੀ ਤੇ ਭੈਣ ਜੀ ਮੈਂ ਤੁਹਾਨੂੰ ਇਕ ਗੱਲ ਪੁੱਛਣੀ ਸੀ ਸ਼ੋਪਿੰਗ ਕਿਹੜੀ ਪ੍ਰੈ ਰ ਕਰਦੇ ਹੋ ਓਫਲਾਈਨ ਕਰਦੇ ਹੋ ਕਿ ਔਨਲਾਈਨ ਕਰਦੇ ਹੋ
ਅਸੀਂ ਜ ਜੀ ਨਕਦ-ਨਕਦ ਕਰਨੇ ਆ ਜੀ ਕੈਸ਼ ਕਰਨੇ ਆ ਕੈਸ਼ ਕਰਨੇ ਆ
ਅੱਛਾ-ਅੱਛਾ ਤੇ ਕਿਸ ਕਿਹੜੀ ਕੋਈ ਐਪ ਨ ਪੇਮੈਂਟ ਨ ਸ਼ੋਪਿੰਗ ਤੁਸੀਂ ਓਨਲਾਈਨ ਮੰਗਾਂਦੇ ਹੋ ਕੁਛ
ਨਹੀਂ-ਨਹੀਂ-ਨਹੀਂ ਬਹੁਤ ਘੱਟ ਬੇਟੀ ਮੰਗਵਾਉਂਦੀ ਹੈ ਮੈਂ ਨਹੀਂ ਮੰਗਉਂਦੀ ਉਹ ਕਰਦੀ ਹੈ ਲੇਕਿਨ ਮੈਂ ਏ ਕੈਸ਼ ਹੀ ਕਰਨੀ ਹੈ, ਹਾਂ ਤੁਹਾਡੇ ਪਿੱਛੇ ਸ਼ੋਰ ਬੜਾ ਆ ਰਿਹਾ
ਹਾਂ ਬਸ ਏਹ ਬੈਠੇ ਸੀ ਘਰ ਸਾਰੇ ਤਾਂ ਸ਼ੋਰ ਆਂਦਾ ਪਿਆ ਹਾਂਜੀ
ਬਸ ਸਿਲਾਈ ਵਗੈਰਾ ਕਰ ਲਈ ਦੀ ਅਸੀਂ ਘਰ ਉਹੀ ਫਿਰ ਅਪਨਾ ਉਹਦੇ ਨਾਲ ਵੀ ਕੈਸ਼ ਕਰ ਲਈ ਦੀ ਹੈ ਉਹ ਵੀ ਅਸੀਂ ਫਿਰ ਮੈਂ ਕੈਸ਼ ਹੀ ਲੈਨੀ ਹਾਂ ਸਿਲਾਈ, ਸਵੈਟਰ, ਸਟਿਚਿੰਗ ਸਭ ਕਰ ਦੇਨੀ ਆ ਨਾ
ਅੱਛਾ, ਅੱਛਾ ਕਿਹੜੇ, ਕਿਹੜੇ ਸੂਟ ਸਿੰਦੇ ਹੋ
ਮੈਂ
ਨ ਵਗੈਰਾ ਵੀ ਸੀ ਲੈਂਦੇ ਓ
ਹਾਂਜੀ ਮੈਂ ਸਾਰੇ ਸੀ ਲੈਂਨੀ ਆ ਪੈਂਟ, ਪਲਾਜ਼ੋ, ਅੰਬਰੇ ਲਾ ਪੈਂ ਸਰਕਲ ਪਲਾਜ਼ੋ ਸਭ ਸੀ ਲੈਣੀ ਆ ਫਰਚੀ ਸਲਵਾਰ, ਸਿੰਪਲ ਸਲਵਾਰ, ਕਲਾ ਸਲਵਾਰ
ਵਧੀਆ ਗੱਲ ਏ ਉਹਦੇ ਨਾਲ ਵੀ ਠੀਕ ਹੋ ਜਾਂਦੀ ਹੋਨੀ
ਮੈਂ ਉਹੋ ਜਿਹਾ ਬਨਾ ਕੇ ਦੇ ਦਾਂਗੀ
ਵਧੀਆ ਵਧੀਆ ਅਧਾਰ ਕਾਡ
ਹਾਂਜੀ, ਕੋਈ ਲਹਿੰਗਾ ਹੋਏ, ਗਾਊਨ ਹੋਏ, ਮੈਨੂੰ ਸਾਨੂੰ ਦਿਖਾ ਦੋਗੇ, ਹਾਂਜੀ?
ਬਸ
ਹਾਂਜੀ-ਹਾਂਜੀ
ਫੇਰ ਤੁਸੀਂ ਤੁਹਾਨੂੰ ਕਿੰਨਾ ਕੁ ਟਾਈਮ ਲੱਗਦਾ ਇੱਕ ਸੂਟ ਸੀਦੇ ਹੋਏ
ਦੇਖੋ ਇਹ ਘਰ ਦਾ ਵੀ ਕਰਨਾ ਹੁੰਦਾ ਏ ਫੇਰ ਇੱਕ ਦੋ ਦਿਨ ਤੇ ਲੱਗ ਹੀ ਜਾਂਦਾ ਹੈ
ਅੱਛਾ ਹਾਂ ਤੇ ਹੈ ਹੀ ਹੈ ਸਾਰਾ ਕੁਛ ਕਰ
ਫੇਰ ਉਹਦੇ ਚੋਂ ਸਾਡਾ ਜਿਹੜਾ ਫਰੀ ਟਾਈਮ ਹੁੰਦਾ ਅਸੀਂ ਉਹਦੇ ਚੋਂ ਕੰਮ ਕਰਨੇ ਆ
ਹਾਂਜੀ, ਹਾਂਜੀ ਸਾਰਾ ਕੁਛ ਵੇਖਣਾ ਪੈਂਦਾ
ਬੁਟੀਕ ਵੀ ਖੋਲ ਸਕਦੇ ਹੋ ਬੁਟੀਕ ਖੋਲੇ ਤੇ ਪੂਰਾ ਟਾਈਮ ਦੇਣਾ ਪੈਂਦਾ
ਹਾਂ ਫੇਰ ਤੇ ਉਹਨੂੰ ਪ੍ਰੋਪਰ ਟਾਈਮ ਦੇਣਾ ਪਏਗਾ
ਹ ਹਾਂ ਹਾਂ
ਘਰ ਦਾ ਕੀ ਆਪਣੇ ਕੰਮ ਕਰ ਲਿੱਤੇ ਜਦੋਂ ਵਿੱਚ ਟਾਈਮ ਹੋਇਆ ਫਿਰ ਦੂਜਾ ਕੰਮ ਆਪਣਾ ਕਰ ਲਿੱਤਾ ਮੈਂ ਤੇ ਓਨਲਾਈਨ ਸ਼ੋਪਿੰਗ ਕਰਦੀ ਸੀ ਪਹਿਲੇ ਤੇ ਉੱਥ ਮੈਂ ਆਇਆ ਓ ਵੀ ਓਹਨਾ ਨੇ ਵਿਖਾਇਆ ਕੁਛ ਹੋਰ ਤੇ ਆਇਆ ਕੁਛ ਹੋਰ ਮੈਂ ਐਮ ਸਾਈਜ਼ ਮੰਗਾਇਆ ਰਿਟਰਨ ਉਹ ਮੈਂ ਇੰਸਟਾਗ੍ਰਾਮ ਤੇ ਕਿਸੇ ਪੇਜ ਤੋਂ ਮੰਗਿਆ ਸੀ ਬਾਅਦ ਚ ਉਹਨਾ ਨੇ ਸਾਡਾ ਨੰਬਰ ਹੀ ਬਲੋਕ ਘਰ ਦਾ ਨਾ ਉਹਨਾਂ ਨੇ ਵਾਪਸ ਕੀਤਾ, 'ਤੇ ਨਾ ਪੈਸੇ ਵਾਪਸ ਆਏ, ਨਾ ਸੂਟ ਲਿੱਤਾ। ਤੇ ਉਹ ਮੈ ਐਕਸਲ ਸਾਈਜ਼ ਮੰਗਾਇਆ, ਤੇ ਉਹਨਾਂ ਨੇ ਡਬਲ ਐਕਸਲ ਭੇਜਤਾ। ਤੇ ਉਹ ਉਹੀ ਬਿਲਕੁਲ ਸਿੰਪਲ ਜਿਹਾ ਸੂਟ। ਫਿਰ ਉਹਦੇ ਤੇ ਚਾਰ ਸੌ ਸਾਢੇ ਚਾਰ ਸੌ ਦਾ ਕੋਟ ਹੈਗਾ ਸੀ। ਪੰਜ ਸੌ ਰੁਪਏ ਉਤੇ ਲੱਗ ਗਿਆ ਸੀ। ਉਹਨੇ ਸੂਟ ਕੁਛ ਢੰਗ ਦਾ ਬਣਾਇਆ, ਫਿਰ ਹੁਣ ਪਾਇਆ।
ਹ
ਇਸ ਓਨਲਾਈਨ ਚੀਜ਼ਾਂ ਤੇ ਕੋਈ ਵਿਸ਼ਵਾਸ ਨਹੀਂ ਹੈਗਾ। ਕਿਵੇਂ ਦੀ ਵੀ ਭੇਜ ਦਿੰਦੇ ਨੇ।
ਨਹੀਂ ਨਹੀਂ, ਮੇਰੀ ਬੇਟੀ ਵੀ ਖਰੀਦਦੀ ਆ ਕੱਪੜੇ ਆਨਲਾਈਨ, ਪਰ ਉਹਦਾ ਤੇ ਕਾਫ਼ੀ ਚਲਦਾ।
ਹਾਂ, ਬੱਟ ਉਹ ਮੈਂ ਕਿਸੇ ਐਪ ਥੋੜ੍ਹਾ ਮੰਗਇਆ ਸੀ ਨਾ। ਮੈਂ ਇੰਸਟਾਗ੍ਰਾਮ ਦੇ ਪੇਜ ਤੋਂ ਬਣਾ ਲਿਆ। ਮੇਰੇ ਕੋਲੋਂ ਉਹ ਗਲਤੀ ਹੋ ਗਈ। ਕੌਣ
ਅੱਛਾ-ਅੱਛਾ।
ਹਾਂ, ਜੀ ਅਸੀਂ ਐਮਾਜੋਨ, ਫਲਿਪਕਾਰਟ, ਐਹੋ ਜਿਹੀ ਐਪ ਤੋਂ ਮੰਗਾਨੇ ਓ? ਐਪ ਤੋਂ ਮੰਗਾਨੇ ਆ। ਫਿਰ ਉਹਦਾ ਇਹ ਰਿਜ਼ਲਟ, ਰਿਟਰਨ ਹੋ ਜਾਂਦਾ, ਹਾਂ ਮੀਸ਼ੋ ਵੀ ਬੜੀ, ਮੈਨੂੰ ਛੋਟੀ ਐਪ ਲੱਗਦੀ ਏ। ਮੀਸ਼ੋ ਕੋਲ
ਕਿਉਂ, ਮੀਸ਼ੋ ਕਿਉਂ ਤੂਹਾਨੂੰ ਗਲਤ ਐਪ ਲੱਗਦੀ ਐ?
ਹਾਂ, ਕਿਉਂਕਿ ਉਹਦੇ 'ਚ ਨਾ ਵਿਖਾਂਦੇ ਕੁਛ ਹੋਰ ਨੇ, ਤੇ ਬਾਅਦ 'ਚ ਆਦਾਂ ਕੁਛ ਛ ਹੋਰ ਏ, ਮੈਂ ਮੰਗਾਇਆ ਸੀ ਉੱਥੇ ਵੀ ਉਹ ਕੋਈ ਬੈਡਸ਼ੀਟ ਮੰਗਾਈ ਸੀ।
ਓਹੀ ਦਿੰਦੇ ਨੇ। ਉਹਦੇ ਵਿੱਚ ਪਤਾ ਕੀ ਐ, ਸਾਨੂੰ ਖੁੱਦ ਪਤਾ ਹੋਣਾ ਚਾਹੀਦਾ ਕਿ ਇੰਨੀ ਜਗ੍ਹਾ ਚਾਰ ਸੌ ਹੈਲੋ, ਹਾਂ ਇੱਕ ਅੱਛੀ ਕੁਆਲਿਟੀ ਨਹੀਂ ਮਿਲ
ਅੱਛਾ।
ਦੋਨੋ ਚੀਜ਼ਾਂ ਨਹੀਂ ਮਿਲਦੀਆਂ।
ਹਾਂ।
ਹਾਨੂੰ ਵੀ ਆਪਣਾ ਮਾਇੰਡ ਯੂਜ ਕਰਨਾ ਪਏਗਾ ਨਾ ਕਿ ਚਾਰ ਸੌ ਰੁਪਏ ਚ ਅਸੀਂ ਕਹੀਏ ਵੀ ਬਹੁਤ ਅੱਛੀ ਵਰਾਇਟੀ ਸਾਨੂੰ ਮਿਲ ਜਾਏ ਉਹ ਨਹੀਂ ਮਿਲੇਗੀ।
ਨਾ ਨਾ ਉਹ ਤੇ ਪੋਸੀਬਲ ਨੀ ਹੈਗਾ। ਪਰ ਫਿਰ ਵੀ ਮੀਸ਼ੋ ਤੇ ਮੈਨੂੰ ਜ਼ਿਆਦਾ ਟਰਸਟ ਨ ਹੈਗਾ ਮੈਂ ਮਿੰਤਰਾ ਵਗੈਰਾ ਤੋਂ ਮੰਗਵਾ ਲੈਂਦੀ ਮਿੰਤਰਾ, ਐਮਾਜ਼ੋਨ ਤੋਂ ਇੱਥੋਂ ਠੀਕ ਆਉਂਦਾ।
ਅੱਛਾ-ਅੱਛਾ
ਹਾਂਜੀ, ਬਾਕੀ ਆਪਣਾ ਆਪਣਾ ਐਕਸਪੀਰੀਅੰਸ ਹੁੰਦਾ ਸਾਰਿਆਂ ਦਾ, ਅੱਗੇ ਚਲੋ ਤੁਹਾਡੇ ਕੋਲ ਪੁੱਛਦੀ ਹਾਂ। ਮੈ ਕਿਹਾ ਆਪਣਾ - ਆਪਣਾ ਐਕਸਪੀਰੀਅੰਸ ਹੁੰਦਾ ਸਾਰਿਆਂ ਦਾ, ਮੈ ਕਿਹਾ ਚਲੋ ਤੁਹਾਡੇ ਵੱਲੋ ਪੁੱਛਦੇ ਆ, ਤੁਹਾਡਾ ਕੀ ਐਕਸਪੀਰੀਅੰਸ ਹੈਗਾ?
ਨਹੀਂ, ਮੈਂ ਤੇ ਬਈ ਲਿਆਦਾ ਸੀ ਟੀ ਜੀ ਮੈਂਟੀਰਿਅਲ ਵਿਰਲੇ ਤੂ ਬਣਾ ਲਏ ਨੇ, ਡਰੈਸ ਬਣਾ ਲੈਨੇ ਆ।
ਹਾਂਜੀ ਹਾਂਜੀ, ਹਾਂ ਐਸ ਮੈਂ ਵੀ ਕਹਤਾ ਐਸ ਕੱਪੜੇ -ਕੁਪੜੇ ਤੇ ਹੈ ਮੈਂ ਵੀ ਬਾਜ਼ਾਰੋਂ ਹੀ ਲੈਨੀ ਆ, ਆਫਲਾਈਨ ਹੀ ਲੈਨੀ ਆ ਸਾਰਾ ਕੁਝ 'ਤੇ ਤੁਸੀਂ ਉਹ ਕਿਚਨ ਦੀ ਕਰੋਕਰੀ ਵਗੈਰਾ ਵੀ ਔਫਲਾਈਨ ਵੀ ਲੈਂਦੇ ਓ, ਐਧਰੋ ਕਿਧਰੋ?
ਨਹੀਂ ਉਹ ਅਸੀਂ ਖੁਦ ਜਾ ਕੇ ਲੈ ਕੇ ਆਉਂਨੇ ਹਾਂ, ਕਿਉਂਕਿ ਕਰੋਕਰੀ ਦਾ ਇੱਕ ਵਾਰੀ ਅਸੀਂ ਕੋਈ ਚੀਜ਼ ਮੰਗਾਵਾਂਗੇ, ਅੱਛੀ ਆਏ ਨਾ ਆਏ। ਤੇ ਫਿਰ ਉਹ ਵਾ ਕਟਿੰਗ ਕਰਨੀ ਵੀ ਥੋੜੀ ਮੁਸ਼ਕਿਲ ਹੋ ਜਾਂਦੀ ਹੈ ਨਾ ਫਿਰ? ਪਰ ਜਿਆਦਾ ਮੈਂ ਕੱਚ ਦੀ ਯੂਜ਼ ਕਰਨੀ ਆ। ਇਸ ਕਰਕੇ ਨਾ ਮੈਂ ਫਿਰ ਔਫਲਾਈਨ ਹੀ ਲੈਂਨੀ ਹਾਂ।
ਅੱਛਾ ਤੇ ਤੁਸੀਂ ਫਿਰ ਕਿਹੜੀ ਦੁਕਾਨ ਤੋਂ ਲੈਂਦੇ ਹੋ?
ਸਾਡੇ ਇੱਥੋਂ ਮਿਲ ਜਾਂਦੇ ਨੇ, ਅਸੀਂ ਦਿੱਲੀ ਜਾਂਦੇ ਹਾਂ ਨਾ ਫਿਰ ਉੱਥੋਂ ਮੈਂ ਖਰੀਦ ਲੀਆਨੀ ਆ। ਦਿੱਲੀ 'ਚ ਬਹੁਤ ਸਾਰੇ ਮਾਰਕੀਟ ਹੈਗੇ ਨੇ ਜਿੱਥੋਂ
ਹਾਂ ਦਿੱਲੀ ਤੇ ਹੱਬ ਹੈਗਾ ਹਰ ਚੀਜ਼ ਦਾ ਹੱਬ ਹੈਗਾ, ਉਥੇ ਦੇ ਜੋ ਮਰਜੀ ਜਿੰਨਾ ਮਰਜ਼ੀ ਲਵੋ। ਤੇ ਉਹਦਾ, ਰੇਟ ਵੀ ਠੀਕ ਮਿਲ ਜਾਂਦਾ।
ਨਾ, ਸੈਟ, ਪਲੇਟਾਂ, ਕਟੋਰੀਆਂ, ਸਭ ਕੱਚ ਦੇ ਹੀ ਲੈ ਕੇ ਆਦੀਆ ਸੀਂ। ਏ ਗਲਾਸ ਵੀ ਬਹੁਤ, ਅੱਛੇ ਲੱਗਦੇ ਨੇ ਫਿਰ
ਤੇ ਤੁਸੀ, ਸਟੇਸ਼ਨਰੀ ਵਗੈਰਾ ਕਿੱਥੋਂ ਲਹਿੰਦੇ ਹੋ?
ਉਹ, ਮੇਰੀ ਬੇਟੀ ਮੇਰੀ ਬੱਚੀ ਵੱਡੀ ਆ, ਹੁਣ ਤਾਂ ਉਹਨੂੰ ਖੈਰ ਇੰਨੀ ਜ਼ਰੂਰਤ ਨਹੀਂ ਪੈਂਦੀ, ਕੋਲਜ ਵਗੈਰਾ ਜਾਂਦੀ ਉਹਨਾ ਨੂੰ, ਚ ਕੋਲਜ ਤੋਂ ਹੀ, ਬੁੱਕਾਂ ਵਗੈਰਾ ਮਿਲ ਜਾਂਦੀਆਂ ਨੇ,
ਅੱਛਾ ਅੱਛਾ
ਉਹਨਾਂ ਨੂੰ, ਕੋਲਜ ਚੋਂ ਹੀ ਸਬ ਬੁਕਾਂ ਤੇ ਆਪਣਾ ਪੜ੍ਹਾਈ ਦਾ ਸਿਸਟਮ, ਉਹਨਾਂ ਦਾ ਉੱਥੋਂ ਹੀ ਹੋ ਜਾਂਦਾ ਨਾ ਅੱਛਾ -ਅੱਛਾ ਕੀ ਕਰਦੇ ਹੋ ਤੁਸੀਂ?
ਹਾਂ, ਮੈਂ ਨਾ ਤੇ ਵੈਸੇ ਹਾਊਸ ਵਈਫ ਹੀ ਹੈਗੀ ਆ।
ਅੱਛਾ -ਅੱਛਾ।
ਹਾਂਜੀ, ਮੇਰੇ ਬੱਚੇ ਛੋਟੇ ਨੇ ਨਾ ਮੈਂ ਤਾਂ ਪੁੱਛਿਆ? ਤੁਹਾਡੇ ਕੋਲੋਂ ਕਿ ਸਟੇਸ਼ਨਰੀ, ਵਗੈਰਾ ਕਿੱਥੋਂ ਲੈਂਦੇ ਹੋ?
ਨਹੀਂ ਅਸੀਂ, ਮੈਂ ਵੀ ਹਾਊਸ ਵਈਫ ਹੀ ਹਾਂ ਲੇਕਿਨ, ਐ ਤੇ ਹੋਏ ਨਾ ਕਿ ਆਪਣਾ ਟਾਈਮ ਬਚਾ ਕੇ, ਅਸੀਂ ਕਵਰ ਕਰ ਲੈਂਦੇ ਹਾਂ ਥੋੜ੍ਹਾ ਜਿਹਾ
ਹਾਂਜੀ।
ਇਹ ਚੀਜ਼ ਹੁੰਦੀ ਹੈ ਨਾ, ਜਿਸ ਤਰ੍ਹਾਂ ਕਿਸੇ ਚੀਜ਼ ਦੀ ਹੀ ਜ਼ਰੂਰਤ ਹੈ ਉਹ ਵੀ ਕਿੱਥੋਂ, ਸਾਨੂੰ ਅੱਛੀ ਮਿਲ ਸਕਦੀ ਏ ਅਸੀਂ ਫਿਰ, ਇਹ ਚੀਜ਼ ਦੇਖਦੇ ਕਿ ਸਾਨੂੰ ਕਿੱਥੋਂ ਅੱਛੇ ਮਿਲ ਫਿਰ ਅਸੀਂ ਉੱਥੋਂ ਹੀ, ਉਹਨੂੰ ਚੀਜ਼ ਨੂੰ ਲੈਣਾ ਪਸੰਦ ਕਰਨਦੇ ਹਾਂ।
ਹਾਂਜੀ,
ਹਾਂਜੀ
ਹੋਰ ਤੁਸੀਂ, ਸ਼ੂਜ ਵਗੈਰਾ ਵੀ ਫਲਾਈਨ ਹੀ ਲੈਂਦੇ ਹੋ?
ਹਾਂਜੀ -ਹਾਂਜੀ ਆਪਣੀ ਮਰਜੀ ਦੇ -ਆਪਣੀ ਮਰਜ਼ੀ ਦੇ ਪਸੰਦ ਕਰਕੇ ਲੈ ਲਈਦੇ ਨੇ,
ਵਧੀਆ, ਫਿਰ ਔਨਲਾਈਨ ਚ ਕ ਸਾਈਜ਼ ਦਾ ਵੀ ਇਸ਼ੂ ਰਹਿੰਦਾ
ਹਾਂਜੀ, ਨਹੀਂ ਫਿਰ ਮੈਂ ਤੇ ਬਿਨਾਂ -ਬਿਨਾਂ ਸਟਿਚਿੰਗ ਵਾਲੇ ਲੈਂਣੇ ਹ ਸਟਿਚਿੰਗ ਅਸੀਂ ਖੁਦ ਕਰਨੇ ਹਾਂ।
ਸ਼ੂਜ, ਮੈਂ ਸ਼ੂਜ ਦੀ ਗੱਲ ਕਰੀ ਹਾਂ।
ਸ਼ੂਜ਼, ਬੱਚੇ ਵਗੈਰਾ ਹੀ ਆਪਣਾ ਕਰਦੇ ਨੇ ਖੁਦ, ਬਈ, ਮੈਂ ਇੱਥੇ ਨ ਇਨੇ
ਮਤਲਬ, ਸਾਰਾ ਕੁਛ ਤੁਸੀਂ ਬਜ਼ਾਰ ਹੋ ਹੀ ਲੈਂਦੇ ਔ ਔਨਲਾਈਨ ਐਪ ਤੋਂ ਕੁਛ ਨੀ ਬ
ਹਾਂਜੀ ਸਾਰਾ ਨਹੀਂ ਨਹੀਂ ਮੈਂ ਸਭ ਮਾਰਕੀਟ ਚੋਂ ਹੀ ਲੈਦੀ ਹਾਂ। ਬ ਇਹ ਨਾ ਕਿ, ਮੈਂ ਜਿਆਦਾ ਨਾ ਮੈਂ ਚ ਚੱਪਲ ਵਗੈਰਾ ਵੀ ਲਾਉਣੀ ਆ, ਮੈਂ ਬੜੀ ਕੁਆਲਿਟੀ ਦੀ ਪਾ ਮੈਨੂੰ ਹਰ ਚੱਪਲ ਪਸੰਦ ਨੀ ਆਉਂਦੀ ਜਾਂ ਮੇਰੇ ਪੈਰਾਂ ਨੂੰ ਸੋਫਟ ਚਾਹੀਦੀ ਹੁੰਦੀ ਹੈ
ਅੱਛਾ, ਹਾਂ ਇਹ ਤੇ ਹੈ, ਜੇ ਤੁਸੀਂ ਵਧੀਆ ਲਓਗੇ ਤਾਂ, ਹੀ ਜ਼ਿਆਦਾ ਚੱਲੇਗੀ।
ਹਾਂਜੀ, ਨਾਲੇ ਮੇਰੇ ਨਾ ਹਾਰਡ ਜੋ ਚੱਪਲ ਹੋਏਗੀ, ਉਹ ਮੇਰੇ ਪੈਰਾਂ ਨੂੰ ਸ਼ੂਟ ਨਹੀਂ ਕਰਦੀ, ਸੋਫਟ ਵਾਲੀ ਸ਼ੂਟ ਕਰਦੀ ਹੈ।
ਠੀਕ ਹੈ, ਇਹ ਵੀ ਠੀਕ ਹੈ ਆਪਣਾ -ਆਪਣਾ ਹਿਸਾਬ ਹੁੰਦਾ ਸਾਰਿਆਂ ਦਾ।
ਹਾਂਜੀ, ਮੈਂ ਪਾ ਕੇ ਚੱਲ ਨਹੀਂ ਸਕਦੀ ਅਗਰ ਮੈਂ ਜ਼ਿਆਦਾ ਹਡ ਚੱਪਲ ਪਾ ਲਈ, ਨਾ ਤਾਂ ਮੈਂ ਜ਼ਿਆਦਾ ਸੋਫਟ ਚੱਪਲਾਂ, ਪਾ ਕੇ ਹੀ ਜ਼ਿਆਦਾ, ਮਤਲਬ ਚੱਲ ਸਕਦੀ ਹੈ ਪੈਦਲ
ਤਾਂ ਕਰਕੇ, ਬਾਕੀ ਬੱਚੇ ਲਿਆਂਦੇ ਨੇ ਆਪਣੇ ਸ਼ੂਜ ਹਾਂ। ਬੱਚੇ ਲਿਆਦੇ ਨੇ ਸ਼ੂਜ ਵਗੈਰਾ, ਔ ਸਭ ਉਹ ਵੀ ਔ- ਫਲਾਈਨ ਹੀ ਲਿਆਦੇ ਨੇ ਕਿਉ ਦੁਕਾਨਦਾਰ ਦਾ ਹੁੰਦਾ ਚੀਜ਼ ਖਰਾਬ ਨਿਕਲੇ, ਅਸੀਂ ਉਹਨੂੰ ਕਹਿ ਸਕਦੇ ਹਾਂ। ਅਸੀਂ ਓਨਲਾਈਨ ਵਾਲੇ ਨੂੰ, ਕਹਿ ਨ ਨਹੀਂ ਸਕਦੇ ਨਾ, ਕਿਹਨੂੰ, ਕਹੀਏ
ਹਾਂ ਤੇ, ਔਨ ਲਾਈਨ ਚ ਪੇਮੈਂਟ ਓਕਸ਼ਨ ਬਹੁਤ ਹੀ ਘੱਟ ਹੀ ਹੁੰਦਾ। ਕਦੋਂ ਆਏਗੀ, ਇਹ ਵੀ ਨੀ ਪਤਾ, ਲੈਣ ਵਾਲਾ ਬੰਦਾ ਕਦੋਂ ਆਏਗਾ? ਇਹ ਵੀ ਨਹੀਂੀ ਪਤਾ, ਤੇ ਫੇਰ ਉਹ ਵਾਪਸ ਲਏਗਾ ਨਹੀਂ ਲਏਗਾ ਇਹ ਵੀ ਨਹੀਂ ਪਤਾ
ਹਾਂ ਔਰ, ਇੱਕ ਤਾਂ ਐਵੇਂ ਨਾ ਜਿਹੜਾ ਕਲਰ ਅਸੀਂ ਮੰਗਵਾਉਂਦੇ ਹ, ਉਹ ਕਲਰ ਆਏਗਾ ਹੀ ਨਹੀਂ।
ਹਾਂ, ਦੂਜਾ ਆ ਜਾਂਦਾ ਫਰੋਟ ਬੋ
ਦੂ ਸਾਜ ਹਮ, ਇਸ ਕਰਕੇ ਕਹਿੰਦਾ ਮੈਂ ਬਹੁਤ ਘੱਟ, ਫਿਰ ਕੋਈ ਚੀਜ਼ ਪਸੰਦ ਆਉਂਦੀ ਕੋਈ ਨਹੀਂ ਆਉਂਦੀ, ਫਿਰ ਟਾਈਮ ਬੜਾ ਲੱਗਦਾ। ਫਿਰ ਹੁੰਦਾ ਏ ਆਪਣਾ ਔਫਲਾਈਨ ਜਾਏ। ਬੰਦਾ ਇੱਕ ਦਿਨ ਲੈ ਕੇ ਆਏ, ਦੂਸਰੇ ਦਿਨ ਕਟਿੰਗ ਕਰੇ, ਤੀਸਰੇ ਦਿਨ ਸਿੱਲ ਲਏ।
ਹਾਂ ਏਹ ਵੀ ਠੀਕ ਏ, ਤੁਹਾਡਾ ਤੇ ਆਪਣਾ ਕਾਰ ਦਾ ਕੰਮ ਹੈ ਤੁਸੀਂ ਤੇ ਕਰ ਈ ਲੋਗੇ?
ਹਾਂਜੀ, ਨਈ ਮੇਰੇ ਬੱਚੇ ਵੱਡੇ ਨੇ ਨਾ ਫੇਰ।
ਅੱਛਾ-ਅੱਛਾ।
ਹਾਂਜੀ।
ਚਲੋ ਠੀਕ ਹੈ ਭੈਣ ਜੀ, ਕਰਦੀ ਆ ਫਿਰ ਮੈਂ। ਠੀਕ ਜੀ, ਸਤਿ ਸ਼੍ਰੀ ਅਕਾਲ।
ਹੈ।